ਹੈਲੋ।
ਸ਼ਾਸ਼ੀ ਕਾਲ ਜੀ।
ਹਾਂਜੀ, ਸ਼ਸ਼ੀ ਕਾਲ ਜੀ।
ਹੋਰ ਕਿੱਦਾਂ?
ਵਧੀਆ, ਤੁਸੀਂ ਦੱਸੋ?
ਵਧੀਆ ਜੀ ਵਧੀਆ। ਹੋਰ ਕੀ ਕਰ ਰਹੇ ਹੋ?
ਬੱਸ ਅਹ, ਬੱਚਿਆਂ-ਬੱਚਿਆਂ ਕੋਲ ਫੋਨ ਲੈ ਕੇ ਹੁਣੇ ਆਈ ਸੀ ਇੱਧਰ ਮੈਂ। ਇਹਨਾ ਫੋਨ ਚਲਾਉਣ ਲੱਗ ਗਏ ਨੇ ਅੱਜ-ਕੱਲ੍ਹ ਬੱਚੇ ਤੇ ਸੁਣਦੇ ਹੀ ਨਹੀਂ ਹੈਗੇ ਗੱਲ।
ਉਹੀ ਤੇ ਹੁਣ, ਉਹ, ਅ ਫੋਨ ਅ ਬਹੁਤ ਹੀ ਮਤਲਬ ਉਹ ਬਹੁਤ ਹੀ ਜ਼ਿਆਦਾ ਫ਼ੋਨ ਚਲਾਉਣ ਲੱਗ ਗਏ ਨੇ ਬ ਚੇ ਅੱਜ-ਕੱਲ੍ਹ ਦੇ। ਨਾ ਗੇਮ ਖੇਲਣ ਦਾ ਪਤਾ ਹੈ ਉਹਨੂੰ
ਹਾਂ, ਅੱਜ-ਕੱਲ੍ਹ ਤਾਂ ਐਵੇਂ ਹੋ ਗਿਆ ਜਿੱਦਾਂ ਮਤਲਬ ਕਿ ਰੋਟੀ ਖਾਣੀ ਜ਼ਰੂਰੀ ਹੋ ਗਈ, ਐ। ਤਾਂ ਹੀ ਫੋਨ ਚਲਾਉਣਾ ਵੀ ਜ਼ਰੂਰੀ ਹੋ ਗਿਆ ਬਹੁਤ ਬੱਚਿਆਂ ਵਾਸਤੇ।
ਉਹੀ ਤੇ ਹੁਣ। ਫ ਅਹ ਕਿ ਵੀ ਫੋਨ ਬਹੁਤ ਹੀ ਮਤਲਬ ਇੱਕ ਫਾਇਦੇ ਵੀ ਦਿੰਦਾ। ਤੇ ਇੱਕ ਨੁਕਸਾਨ ਵੀ ਦਿੰਦਾ ਹੁਣ। ਦੇਖ ਜੇ ਸਾਡੇ ਉੱਪਰ ਨਾ ਆਪਾਂ ਕਿਵੇਂ ਯੂਜ ਕਰ ਰਹੇ ਆ ਉਹਨੂੰ।
ਹਮ ਉਹ ਤੇ ਐ ਏ। ਹੁਣ ਫੋਨ
ਕਰਨਾ।
ਹਾਂ, ਹੁਣ ਇਹਨਾਂ ਦਾ ਵਰਕ ਵੀ ਸਾਰਾ ਹੋਲੀਡੇਜ਼ ਹੁਣ ਪਈਦੀਆਂ ਨੇ ਜੂਨ ਦੀਆਂ ਹੁਣ ਹੋਲੀਡੇਜ਼ ਸਾਰਾ ਵਰਕ ਵੀ ਫੋਨ ਨੀ ਆਦਾ, ਔਰ ਸਭ ਕੁਛ ਅਗਰ ਕੁਛ ਨਾ ਸਮਝਦੇ ਫੇਰ ਆਪਾਂ ਫੋਨ ਵਿੱਚ ਹੀ ਦੇਖਣਾ ਹੁੰਦਾ। ਉਹ ਸਭ ਕੁਛ ਫੋਨ ਅਚ ਦੇਖਣਾ। ਸਭ ਕੁਛ ਕਰਨਾ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉਹ ਚੀਜ਼ ਦੀ ਵੀ ਹੈਬਿਟ ਪੈ ਗਈ ਇਹ ਨਾਲੇ ਸਕੂਲ ਦੀ ਤਰਫੋਂ ਵੀ ਐ। ਚੀਜ਼ ਗ਼ਲਤ ਹੈਗੀ ਵੀ ਤੁਸੀਂ ਫੋਨ।
ਫੋਨ ਵਿੱਚ ਨਾ ਭੇਜੋ। ਹੁਣ ਮੈਡਮਾਂ ਕੀ ਕਰਦੀਆਂ ਮੈਡਮਾ ਮਤਲਬ, ਦੇਖਿਆ ਜੇ ਅੱਜ ਦੇ ਵਿੱਚ ਮੈਡਮਾਂ ਕੀ ਕਰਦੀਆਂ। ਮੈਡਮਾਂ ਨੂੰ ਪਤਾ ਮੈਡਮਾਂ ਬੱਚਿਆਂ ਨੂੰ ਹੋਮਵਰਕ ਨੋਟਬੁੱਕ 'ਤੇ ਨਹੀਂ ਲਿਖ ਕੇ ਦਿੰਦੀਆਂ। ਉਹਣ ਉਹਨੂੰ ਕਹਿੰਦੀਆਂ ਘਰ ਤੁਹਾਡੇ ਗਰੁੱਪ ਵਿੱਚ ਆਏਗਾ। ਕਿਉਂ ਗਰੁੱਪ ਵਿੱਚ ਕਿਉਂ ਆਏਗਾ? ਹੁਣ ਜਿਵੇਂ ਅ ਤੁਸੀਂ ਮੈਡਮਾਂ ਗਰੁੱਪ ਵਿੱਚ ਭੇਜ ਦਿੰਦੀ ਆ ਹੋਮਵਰਕ। ਤੇ ਬੱਚੇ ਪੜ੍ਹਨ ਦੇ ਬਹਾਨੇ ਫੋਨ ਲੈ ਜਾਂਦੇ ਨੇ ਅਤੇ ਬਾਅਦ ਵਿੱਚੋਂ ਫੋਨ ਚਲਾਦੇ ਰਹਿੰਦੇ ਨੇ।
ਉਹ ਤੇ ਇਹੀ ਹੈ ਫਿਰ ਬੱਚਕਿਆਂ ਨੂੰ ਤਾਂ ਹੀ ਤੇ ਮਤਲਬ ਹੈ ਆਦਤ ਪਈ ਏ।
ਹਾਂਜੀ ਉਹੀ ਤੇ ਹੁਣ। ਉਹਨਾਂ ਨੂੰ ਕੀ ਹੈਗਾ ਹਨੂੰ ਇੱਕ ਕੁਸ਼ਨ ਕਰਨਗੇ, ਫੋਨ ਕੋਲ ਪਿਆ। ਰੀਲ ਸਕੋਲ ਕਰਨੀ ਸ਼ੁਰੂ ਕਰਤੀਆਂ।
ਹਮ, ਉਹ ਤੇ ਐਹੀ ਜੀ। ਇੰਨਾ ਫੋਨ ਚਲਾਉਂਦੇ ਨੇ ਬੱਚੇ, ਮਤਲਬ ਕਿ ਮੈਂ ਇੱਕ ਘੰਟੇ ਲਈ ਫੋਨ 'ਚ' ਘੰਟੇ ਅਗਰ ਆਪਾਂ ਉਹ ਨੂੰ ਨਹੀਂ ਟੋਕਾਂਗੇ ਨਾ ਤੇ ਉਹਨਾਂ ਨੇ ਫੋਨ ਚਲਾਉਣ ਦੀ ਰਹਿਨਾਂ ਘੰਟੇ। ਚਾਹੇ ਇੱਕ ਘੰਟੇ ਹੋਣ, ਚਾਹੇ ਦੋ ਘੰਟੇ ਹੋਣ।
ਮਤਲਬ ਬਹੁਤ ਹੀ ਬੁਰਾ ਹਾਲ ਹੋ ਗਿਆ। ਫੋਨਾਂ ਨੇ ਬਹੁਤ ਬੁਰਾ ਹਾਲ ਕਰਤਾ।
ਉਹੀ ਤੇ ਵੈਸੇ ਤੇ ਫੋਨ ਦੇ ਅਡਵਾਂਟੇਜ ਵੀ ਬਹੁਤ ਨੇ, ਬਹੁਤ। ਸਾਰੇ ਨੇ ਕਿ ਆਪ ਦੂਰ ਬੈਠੇ ਹੋਏ, ਕਿਸੇ ਨੂੰ ਵੀ ਫੋਨ ਕਰ ਸਕਦੇ। ਸਕਦੇ ਹਾਂ। ਆਪਾਂ ਕਿਸੇ ਨੂੰ ਵੀ, ਕਿਸੇ ਨੂੰ ਵੀ ਦੇਖ ਸਕ ਸਕਦੇ ਆ। ਕੁਛ ਵੀ ਕਰ ਸਕਦੇ ਹਾਂ, ਕੋਈ ਟਿਕਟ ਬੁੱਕ ਕਰਵਾ ਸਕਦੇ ਹਾਂ।
ਉਹ ਤਾਂ ਹੈ ਹੀ ਹੈ ਜੀ। ਫ਼ੋਨ ਦੇ ਐਡਵਾਂਟੇਜ ਵੀ ਹੈਗੇ ਨੇ, ਉਹੁਨਾਂ ਤੁਸੀਂ ਜੋ ਦੱਸਿਆ ਕਿ ਵੀ। ਕੋਲ ਸਕਦੇ ਹੈ, ਕਰ ਸਕਦੇ ਹਾਂ, ਪਰ ਦੇਖਿਆ ਜਾਏ ਤੇ ਹੁਣ ਦੇਖਿਆ ਤੇ ਜਿਵੇਂ ਹੁਣ ਬੱਚਿਆਂ ਨੂੰ ਨਾ ਪਤਾ, ਬੱਚਿਆਂ ਨੂੰ ਤੇ ਇਹੀ ਪਤਾ। ਫੋਨ ਤੋਂ ਰੀਲਾਂ ਦੇਖਦੇ ਨੇ, ਰੀਲਸ ਦੇਖਦੇ। ਇਹੀ ਪਤਾ ਹੁਣ ਉਹਨਾਂ ਨੂੰ ਕੁੱਝ ਨਹੀਂ ਲੈਣਾ, ਐਡਵਾਂਟੇਜ ਤੋਂ ਕੁਛ ਨਹੀਂ ਲੈਣਾ, ਉਹਨੂੰ ਨਾ ਬਸ ਫੋਨ ਦੇਖਣਾ। ਹੁਣ ਉਹਦੇ ਨਾਲ ਉਹਨਾਂ ਦੀ ਆਈ ਵੀ ਹਾਂਜੀ, ਉਹਨਾਂ ਨਾਲ ਉਹਨਾਂ ਦੀ ਆਈਸ ਵੀ ਖ਼ਰਾਬ ਹੋ ਰਹੀਆਂ।
ਹਾਂਜੀ ਉਹ ਤੇ ਆ ਹੀ ਹੈ, ਆਈਸਡ ਵੀਕ ਹੁੰਦੀ ਹੈ ਬੱਚਿਆਂ ਦੀ, ਨਾਲੇ ਫੇਰ ਉਹਨਾਂ ਦੇ ਦਿਮਾਗ ਕੁਛ ਵੀ ਥੋੜਾ ਸਿਰ ਪੈਂਦਾ ਫੋਨ ਚਲਾਉਣ ਨਾਲ, ਜੋ ਚੀਜ਼ਾਂ ਉਹ ਦੇਖਦੇ ਨੇ
ਕਾਰਟੂਨ ਦੇਖ- ਦੇਖ ਕੇ ਕਾਰਟੂਨ ਹੀ ਬਣ ਜਿਦੇ ਨੇ ਫਿਰ।
ਹੋਰ, ਜੋ ਚੀਜ਼ ਜਾਂ ਉਹ ਦੇਖਦੇ ਨੇ, ਜੋ ਓਬਜ਼ਰਵ ਕਰਦੇ ਨੇ, ਫਿਰ ਉਹ ਚੀਜ਼ ਹੀ ਉਹ ਰਐਲਿਟੀ ਚ' ਵੀ ਦਿਖਾਉਂਦੇ ਨੇ। ਜਾਂ ਫਿਰ ਰਲਿਟੀ 'ਚ ਵੀ ਉਹ ਚੀਜ਼ ਕਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਸਟੰਟ ਵਗੈਰਾ ਕੋਈ ਦੇਖ ਲੈਂਦੇ ਨੇ। ਫੋਨ ਵਿੱਚ ਵੀ, ਓਦਾਂ ਕਾਪੀ ਕਰਨ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਬੱਚੇ, ਬਸ ਉਹ ਸਾਡੇ ਹੱਥ ਚ ਨਾ ਅਸੀਂ ਦੇਖਣਾ ਬੱਚਿਆਂ ਨੂੰ, ਵੀ ਉਹ ਸਾ ਕੀ- ਕੀ ਚਲਾ ਰਹੇ ਸਾਡੀ ਨਿਗਰਾਨ ਚ ਹੋਣਾ ਚਾਹੀਦਾ, ਕਿ ਬੱਚਾ ਸਾਡਾ ਬੱਚਾ ਕੀ ਦੇਖ ਰਿਹਾ ਐ। ਕੀ ਚਲਾ ਰਿਹਾ, ਵੀ ਸਾਨੂੰ ਪੂਰਾ ਪਤਾ ਹੋਣਾ
ਹਾਂ ਜੀ। ਮਤਲਬ ਦੇਖਿਆ ਸੀ, ਤੇ ਇੱਕ ਤਰਫੌਂ ਉਹ ਮਤਲਬ ਠੀਕ ਹੀ ਹੈਗਾ, ਮਤਲਬ ਬੱਚੇ ਆਪਣੇ ਹਾਰੇ ਲੱਗ ਜਾਂਦੇ ਨੇ, ਮਤਲਬ ਪਰੇਸ਼ਾਨ ਨਹੀਂ ਕਰਦੇ। ਹੁਣ ਜਿਵੇਂ ਕਈ, ਕਈ ਮ, ਕਈ ਮਦਰਸ ਵੀ ਹੈਗੀਆਂ, ਉਹ ਪਤਾ ਕੀ ਕਰਦੀਆਂ, ਉਹ ਮਤਲਬ ਬੱਚਾ ਪਰੇਸ਼ਾਨ ਨਾ ਕਰੇ, ਉਸਦੇ ਚੱਕਰ 'ਚ ਫ਼ੋਨ ਦੇ ਜਾਂਦੀਆ ਐ, ਹੁਣ ਉਹਨਾਂ ਨੂੰ ਥੋੜ੍ਹੀ ਪਤਾ, ਕਿ ਵੀ ਫੋਨ ਦੇ ਕਾਰਨ ਚਿੜ- ਚਿੜਾ ਹੋ ਜਾਏਗਾ ਬੱਚਾ। ਹੁਣ ਤੁਸੀਂ ਦੇਖ ਵੀ ਜੇ ਬੱਚੇ ਨੂੰ ਫੋਨ ਪਕੜਾਓਗੇ, ਕਿਸੇ ਬੱਚੇ ਨੂੰ ਫੋਨ ਪਕੜਾਓਗੇ, ਉਹ ਲਗਾਤਾਰ ਚਲਾਉਂਦਾ ਰਹੇਗਾ, ਅਗਰ ਤੁਸੀਂ ਉਹਦੇ ਕੋਲ ਖੋ ਗਏ, ਤੇ ਰੋਣ ਲੱਗ ਜਾਏਗਾ, ਉਹ
ਹਮ, ਉਹ ਤੇ ਹੈ ਹੀ ਨੇ ਬੱਚਿਆਂ ਵੀ ਕਰਦੇ ਨੇ, ਅੱਜ ਕੱਲ ਤਾਂ ਇੰਨੀ ਹੈਬਿਟ ਪਾ ਲਈ ਉਹਨਾਂ ਨੇ। ਰੋਟੀ ਖਾਂਦੇ ਹੋਏ ਵੀ ਫੋਨ ਦੇਖਣਾ। ਕਿੱਧਰ, ਕਿੱਧਰ ਗਏ ਆ, ਕਿੱਧਰ ਮਨ ਨੀ ਲੱਗ ਰਿਹਾ, ਤਾਂ ਵੀ ਫੋਨ ਦੇ ਦੇਖਣਾ ਮਤਲਬ, ਫੋਨ ਹੀ ਉਹਨਾਂ ਨੇ ਦੇਖਦੇ ਰਹਿਣਾ।
ਉਹਨਾਂ ਦੀ ਉਹ ਤੇ ਉਹਨਾਂ ਦੀ ਮਦਰ ਨੂੰ ਹੋਣਾ ਚਾਹੀਦਾ, ਜਿਵੇਂ ਹੁਣ ਜਦੋਂ ਬੱਚਾ ਛੋਟਾ ਹੁੰਦਾ। ਉਸ ਟਾਈਮ ਉਹ ਥੋੜ੍ਹੀ ਕਹਿੰਦਾ ਮੈਨੂੰ ਫੋਨ ਪਕੜਾਓ, ਉਹ ਤੇ ਰੋਂਦਾ ਸਿਰਫ। ਉਸ ਟਾਈਮ ਰੋਂਦੇ ਹੋਏ ਕਈ, ਕਈ ਮਦਰਸ ਐਸੀਆਂ ਹੁੰਦੀਆਂ ਪਇਮ ਲਗਾ ਦਿੰਦੀਆਂ।
ਉਹ ਤੇ ਕਈ, ਕਈ ਪੇਰੈਂਟਸ ਖੁਦ ਹੀ ਹੈਬਿਟ ਪਾ ਦਿੰਦੇ ਨੇ, ਬੱਚਿਆਂ ਨੂੰ ਫੋਨ ਦਿਖਾਉਣ ਦੀ। ਕਿ ਤੁਸੀਂ ਇਹ ਦੇਖ ਲੋ, ਚੁੱਪੋ ਹੋਜੇਗਾ ਬੱਚਾ, ਇੰਨੀ ਦੇਰ ਮੈਂ ਕੰਮ ਕਰ ਲਾਂਗੀ, ਇੰਨੀ ਦੇਰ ਮੈਂ ਕੁਛ ਕਰ ਲਵਾਂਗੀ, ਉਹ ਚੀਜ਼ ਦੇ ਚੱਕਰ ਵਿੱਚ ਫਿਰ ਬੱਚਾ, ਦੀ ਹੈਬਿਟ ਬਣ ਜਾਂਦੀ ਐ ਕਿ ਮੈਂ ਸਕਰੀਨ ਦੇਖ
ਹੁਣ ਜਿਵੇਂ ਕੋਈ ਛੋਟਾ ਬੱਚਾ ਹੁੰਦਾ, ਉਹਨੂੰ ਉਹ ਜਿਵੇਂ ਉਹਨੂੰ ਜੰਮੇ ਆ ਉਹਨੂੰ ਥੋੜ੍ਹੀ ਪਤਾ ਫੋਨ ਹੁੰਦਾ ਕੀ ਇਹ ਕੀ ਚੀਜ਼ ਫੋਨ ਅਤੇ ਜਿਵੇਂ -ਜਿਵੇਂ ਉਹ ਰਹਿੰਦਾ ਜਿਵੇਂ ਜਿਵੇਂ ਉਹ ਰਹਿਣਾ ਸ਼ੁਰੂ ਹੁੰਦਾ ਉਵੇਂ -ਉਵੇਂ, ਉਵੇਂ- ਉਵੇਂ ਉਹਨੂੰ ਪਤਾ ਲੱਗਦਾ ਰਹਿੰਦਾ ਕਿ ਵੀ ਫੋਨ -ਫੋਨ ਨਾਮ ਦੀ ਵੀ ਕੋਈ ਚੀਜ਼ ਹੈਗੀ ਐ।
ਤੇ ਹੈਈ ਏ ਉਹਦੇ ਕਾਰਨ ਪਤਾ ਲੱਗਦਾ ਈਏ ਨਾਲੇ ਫਿਰ ਬੱਚੇ ਫੋਨ ਚਲਾਉਂਦੇ ਨੇ ਫੋਨ ਦੇਖਦੇ ਨੇ ਫਿਰ ਉਹੀ ਹਰਕਤਾਂ ਸੇਮ ਕਰਦੇ ਨੇ ਕਿ ਅਸੀਂ ਇਹ ਚੀਜ਼ ਦੇਖ ਕਿ ਫੋਨ ਚੋਂ ਅਸੀ ਓ ਚੀਜ਼ ਦੇਖੀ ਫੋਨ ਚੋ ਨਾਲੇ ਫੋਨ ਸੋ ਮੈਨੂੰ ਤਾਂ ਐਵੇਂ ਲੱਗਦਾ ਕਿ ਦੇਖੋ ਮੇਰੇ ਆਸਤੇ ਤਾਂ ਬਹੁਤ ਜ਼ਿਆਦਾ ਅਡਵਾਂਟੇਜ ਨੇ ਫੋਨ ਦੇ ਮੈਨੂੰ ਕਿੰਨੀ ਜ਼ਿਆਦਾ ਨੌਲੇਜ ਮਿਲ ਜਾਂਦੀ ਐ ਫੋਨ ਤੋਂ ਹੀ ਅਗਰ ਮੈਂ ਕੁਛ ਦੇਖਣਾ ਹੋਏ ਕੁਝ ਪੁੱਛਣਾ ਹੋਏ ਕੋਈ ਇਨਫੋਰਮੇਸ਼ਨ ਲੈਣੀ ਹੋਏ ਕਿਤੇ ਜਾਣਾ ਓਏ ਕੁੱਛ ਮਤਲਬ ਐਨੀ ਕੁਛ ਵੀ ਆਪਾਂ ਪੁੱਛ ਸਕਦੇ ਹਾਂ ਫੋਨ ਤੋਂ ਐਸਾ ਨਹੀਂ ਹੈਗਾ ਕਿ ਆਪਾਂ ਇੱਕ ਚੀਜ਼ ਪੁੱਛ ਸਕਦੇ ਹਾਂ ਵੀ ਇਹ ਚੀਜ਼ ਵਧੀਆ ਹੋਊਗੀ ਹੁਣ ਕਿ ਵੀ ਆਪ ਆਪਾਂ ਕੁਛ ਵੀ ਫੋਨ ਚ ਦੇਖ ਸਕਦੇ ਹਾਂ ਔਰ ਕੁਛ ਵੀ ਪੁੱਛ ਸਕਦੇ ਹਾਂ। ਕੋਈ ਵੀ ਕੁਸ਼ਚਨ ਹੋਏ ਕੋਈ ਪੜ੍ਹਾਈ ਤੋਂ ਰਿਲੇਟ।
ਇਸ- ਇਸ ਗੱਲੋ ਤੇ ਮੈਂ ਵੀ ਐਗਰੀ ਕਰਨਾ ਮਤਲਬ।
ਹਮ।
ਕਾਫੀ ਬੈਨੀਫਿਟਸ ਹੈਗੇ ਨੇ ਹੁਣ ਜਿਵੇਂ। ਹੁਣ ਪਤਾ ਕੀ ਸਿਸਟਮ ਹੈਗਾ ਹੁਣ ਹੈਗਾ ਕਿ ਵੀ। ਜਾਂ ਹੁਣ ਆਪਾਂ ਕੋਈ ਸੋ ਸਮ ਸੋਲਬ ਕਰਨਾ ਆ। ਉਹ ਸੋਲਵ ਨਹੀਂ ਹੋ ਰਿਹਾ ਆ। ਉਹ ਸੋਲਵ ਨਹੀਂ ਹੋ ਰਿਹਾ। ਉਹਨੂੰ ਆਪਾਂ ਗੂਗਲ 'ਤੇ ਕਿਸੇ ਵੀ ਪਲੈਟ ਫੋਮ ਤੇ ਜਾ ਕੇ ਉਹਨੂੰ ਅਪਲੋਡ ਕਰਨੀਆਂ ਤੇ ਉਹਦਾ ਆਨਸਰ ਆ ਜਾਂਦਾ ਸਾਡੇ ਕੋਲ।
ਉਹੀ ਤੇ ਹੁਣ ਇਹ ਚੀਜ਼ਾਂ ਕਿੰਨੀ ਮਤਲਬ ਪਹਿਲੇ ਦੇ ਜ਼ਮਾਨੇ ਚ ਚਲੋ ਐਵੇਂ ਦੀ। ਚੀਜ਼ਾਂ ਨਹੀਂ ਹੁੰਦੀਆਂ ਸੀ ਨਾ ਹੀ ਸਾਨੂੰ ਪਤਾ ਲੱਗਦਾ ਸੀ ਕਿ ਇਹਦਾ ਆਨਸਰ ਕੀ ਹੋਏਗਾ ਸੋਲਵ ਕਿਦ ਕਿਦਾ ਆਵੇਗਾ ਨਾ ਤੇ ਹੁਣ ਸਾਨੂੰ ਇੰਨੀ ਆਸਾਨੀ ਦੇ ਤਰੀਕੇ। ਕਿੰਨਾ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਚੀਜ਼ ਅੱਗੇ। ਕਿਦਾ ਸੋਲਵ ਹੋਏਗੀ ਕਿੱਦਾਂ ਕਰਨੀ ਐ ਸਾਰਾ ਸੋਲਿਊਸ਼ਨ ਨਿਕਲ ਆਦਾ ਐ।
ਪਹਿਲੇ ਦੇ ਟਾਈਮ ਵਿੱਚ ਕੀ ਹੁੰਦਾ ਸੀ ਪਹਿਲੇ ਦੇ ਟਾਈਮ ਵਿੱਚ ਨਾ। ਬੱਚੇ ਖੁਦ ਕੋਨਫੀਡੈਂਟ ਹੁੰਦੇ ਸੀ। ਕਿਉਂ-ਕਿਉਂਕਿ ਉਹ ਕਿਉਂਕਿ ਉਹਨਾਂ ਨੂੰ ਜਿਹੜਾ ਸਕੂਲੋਂ ਹੋਮਵਰਕ ਮਿਲਦਾ ਸੀ ਨਾ। ਨਾ ਤਾਂ ਉਹਨੂੰ ਉਹਦਾ ਆਨਸਰ ਸਿਰਫ ਮਾਸਟਰ ਨੂੰ ਪਤਾ ਹੁੰਦਾ ਸੀ। ਹੋਰ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ। ਹੁੰਦਾ ਆਨਸਰ, ਕੋਈ ਕੁਸ਼ਚਨ ਦਿੱਤਾ ਉਹਦਾ ਦਾ ਆਨਸਰ ਸਿਰਫ ਮਸ ਚੋ ਗਤਾ ਹੁਣ ਅੱਜ ਦੇ ਟਾਈਮ ਵਿੱਚ ਐਂ ਐਵੇਂ ਹੋ ਗਿਆ। ਕੋਈ ਕੁਸ਼ਨ ਦਿੱਤਾ ਨਹੀਂ ਆਦਾ।
ਹਮ ਮੈਂ ਤੇ ਆਪ ਆਪਣੇ ਮਤਲਬ ਕਿ ਮੈਂ ਆਪਣੇ ਬੱਚੇ। ਬੱਚਿਆਂ ਦੀ ਵੀ ਸਟੱਡੀਜ਼ਦ ਕਰਵਾਨੀ ਆ ਕਦੀ ਕਛ ਕਦੀ ਕੁਛ ਐਵੇਂ ਦਾ ਹੁੰਦਾ। ਜਦ ਮੈਨੂੰ ਵੀ ਨਹੀਂ ਸਮਝ ਚ ਆਦਾ ਤੇ ਫਿਰ ਮੈਂ ਫੋਨ ਦੀ ਹੈਲਪ ਲੈਂਣੀ ਆ, ਫਿਰ ਫੋਨ ਦੀ ਹੈਲਪ ਨਾਲ ਹੀ ਮੈਂ ਉਹਨਾਂ ਨੂੰ ਇਕ ਈਜੀ। ਕਰਵਾ ਦਿੰਦੀ ਹਾਂ ਔਰ ਫੋਨ ਵਿੱਚ ਮੈਂ ਕਹਿਨੀ ਇੰਨੇ ਸਾਰੇ ਆਈ ਡੀਆਜ਼ ਆਂਦੇ ਨੇ ਇੰਨੇ ਐਕਵਿਟੀਜ਼ ਆਦੀਆਂ ਨੇ।
ਫੋਨਸ- ਫੋਨਸ ਵਿੱਚ ਐਕਟੀਵਿਟੀਜ਼ ਵੀ ਆਦੀਆਂ ਹੋਣ। ਇਕ ਕੰਮ ਇਕ ਕੰਮ ਨੂੰ ਕਰਨ ਵਾਸਤੇ ਸੌ ਸਲਿਊਸ਼ਨ ਆਦੇ ਨੇ ਹੁੰਦੇ ਮਤਲਬ। ਸੋ ਤਰ੍ਹਾਂ ਅਲੱਗ-ਅਲੱਗ ਤਰੀਕੇ ਨਾਲ ਕਰ ਸਕਦੇ ਹਾਂ ਅਸੀਂ।
ਆਉਂਦੇ ਨੇ ਹਾਂਜੀ।
ਉਹੀ ਤੇ।
ਹੁਣ ਉਹੀ। ਹੁਣ ਦੇਖੋ ਕਈ- ਕਈ ਲੋਕ ਜੋ ਹੈਗੇ ਨੇ ਉਹ ਫੋਨ ਦੇ ਜਰੀਏ ਕਮਾ ਵੀ ਰਹੇ ਨੇ।
ਹਾਂਜੀ।
ਅੱਜ -ਕੱਲ੍ਹ ਫੋਨ ਦੇ ਜ਼ਰੀਏ ਕਮਾ ਵੀ ਰਹੇ ਨੇ ਕਈ ਲੋਕ।
ਇਹ ਫੋਨ। ਇਹ ਵੀ ਬੈਨੀਫਿਟਸ ਹੈਗਾ ਫੋਨ ਦਾ।
ਹਮ, ਹੁਣ ਕਈ ਔਨਲਾਈਨ ਵਰਕ ਕਰਦੇ ਨੇ ਕੋਈ ਫੋਨ ਮਤਲਬ ਫੋਨ ਤੋਂ ਬਹੁਤ ਕੁਛ ਅੱਜ ਅੱਜ -ਕੱਲ ਐਵੇਂ ਦੀ ਵੈਬਸਾਈਟ ਚੱਲ ਗਈਆਂ ਐ। ਕੋਈ ਐਵੇਂ ਦੀ ਉਹ ਚੱਲ ਗਈਆਂ ਨੇ। ਕੰਪਨੀਜ਼ ਵਗੈਰਾ ਜੋ ਕਿ ਫੋਨ ਫੋਨ ਤੇ ਵਰਕ ਦਿੰਦੀਆਂ ਨੇ ਔਰ ਫੋਨ ਤੋਂ ਆਪਾਂ ਕੁਛ ਵੀ ਕਰ ਸਕਦੇ ਹਾਂ ਮਤਲਬ। ਅਰਨ ਕਰ ਰਹੀਆਂ ਨੇ ਖੁਦ, ਜਿਹੜੀ ਹਾਊਸ ਵਾਈਫ਼ਜ ਜਿਹੜੀਆਂ ਘਰੋਂ ਦੀ ਕਦੀ ਬਾਹਰ ਨਹੀਂ ਨਿਕਲਦੀਆਂ ਸੀ। ਜਿਹੜੀ ਹਮੇਸ਼ਾ ਹੀ ਰਹਿੰਦੀਆਂ ਸੀ ਵੀ। ਉਹਨਾਂ ਨੂੰ ਵੀ ਮੌਕਾ ਮਿਲਿਆ ਏ, ਵਰਕ ਕਰਨ ਦਾ ਕਮਾਉਣ ਦਾ ਉਹਨਾਂ ਨੂੰ ਵੀ। ਮੌਕਾ ਮਿਲਿਆ ਇਸ ਚੀਜ਼ ਤੋਂ।
ਔਰ ਇਹ ਤਾਂ ਸਭਸੇ ਵੱਡਾ ਵੈਸੇ ਬੈਨੀਫਿਟ ਹੈਗਾ ਪਹਿਲੇ ਜਿਵੇਂ ਹੁਣ ਉਹ ਜ ਔਰਤਾਂ ਹੁੰਦੀਆਂ ਸੀ, ਉਹ ਘਰ ਵਿੱਚ ਹੀ ਬੈਠੇ ਰਹਿੰਦੀਆਂ ਸੀ, ਮਤਲਬ ਕੋਈ ਵਰਕ ਵਰਕ ਨੀ ਕਰ
ਉਹ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਨਹੀਂ ਹੁੰਦੀ ਸੀ ਕੋਈ ਉਹਨਾਂ ਨੂੰ ਪਤਾ ਨੀ ਲੱਗਦਾ ਸੀ ਅੱਜ ਕੀ ਹੋਇਆ ਕਿ ਹੁਣ ਫੋਨ ਵਿੱਚ ਇੰਨੀ ਇਨਫੋਰਮੇਸ਼ਨ ਵੀ ਮਿਲਦੀ ਨਾਲੇ ਨਿਊਜ਼ ਵੀ ਪਤਾ ਲੱਗਦੀ ਐ ਅੱਜ ਸਾਡੇ ਦੇਸ਼ ਵਿੱਚ ਕੀ ਚੱਲ ਰਿਹਾ, ਕੀ ਹੋ ਰਿਹਾ, ਸਭ ਕੁੱਛ ਪਤਾ ਲੱਗਦਾ ਸਾਨੂੰ।
ਹਾਂਜੀ, ਕਰੰਟ ਪਤਾ ਹਾਂਜੀ, ਘਰ ਬੈਠੇ ਹੋਏ ਆ ਆਪਾਂ ਕੁਛ ਵੀ ਪਤਾ ਲਗਾ ਸਕਦੇ ਆ ਫ਼ੋਨ ਦਾ ਪਰ ਵੈਸੇ ਬੱਚਿਆਂ ਨੂੰ ਤੇ ਕੰਟਰੋਲ ਕਰਨਾ ਸਾਡੇ ਹੱਥ 'ਚ ਨੀ ਹੁਣ ਜਿਵੇਂ ਕਈ ਬੱਚੇ ਹੁੰਦੇ ਨੇ ਫੋਨ ਲੈਂਦੇ ਨੇ, ਇਸ ਵਾਸਤੇ ਕਿ ਵੀ ਮੈਂ ਪੜ੍ਹਾਈ ਵਾਸਤੇ ਲੈ ਰਿਹਾ ਫੋਨ, ਤੇ ਰੀਲਾਂ‌ ਸਕੋਲ ਕਰਨ ਲੱਗ ਜਾਂਦੇ ਨੇ
ਹਾਂ।
ਉਹੀ ਤੇ ਹੁਣ, ਹਾਂਜੀ।
ਆਪਾਂ ਵੀਡੀਓ ਕਾਲਿੰਗ ਵੀ ਕਰ ਸਕਨੇ ਆ, ਕਿਸੇ ਨੂੰ ਵੀ ਦੂਰ ਬੈਠੇ ਹੋਏ ਕਿ ਬਈ ਅਗਰ ਆਪਾਂ ਕਿਸੇ ਪਰਸਨ ਨੂੰ ਦੇਖਣਾ ਐ। ਕੋਈ ਦੂਰ ਬੈਠਾ ਹੋਇਆ ਐ ਸਾਡੇ ਤੋਂ ਤੇ ਅਸੀਂ ਮਤਲਬ ਉਹਨਾ ਨੂੰ ਦੇਖਣਾ ਚਾਹਨੇ ਆ, ਤੇ ਆਪਾਂ ਵੀਡੀਓ ਕਾਲਿੰਗ ਕਰਕੇ ਦੇਖ ਸਕਦੇ ਆ ਇੱਕ ਫੈਮਿਲੀ ਪੂਰੀ ਇਕੱਠੀ ਮਿਲ ਕੇ ਕਿ ਵੀਡੀਓ ਕਾਲਿੰਗ ਕਰ ਸਕਦੀ ਏ। ਵੀ ਸਾਨੂੰ ਉਹ ਚੀਜ਼ ਵੀ ਬੈਨੀਫਿਟ ਇੰਨੀ ਦੂਰ ਬੈਠੇ ਵੀ ਆਪਾਂ ਕਿਸੇ ਪਰਸਨ ਨਾਲ ਗੱਲ ਕਰ ਸਕਦੇ ਆ।
ਹਾਂ
ਕਿ ਆਪਾਂ ਵੀ ਇੰਨਾ ਕੁਛ ਕਰ ਸਕਦੇ ਆ ਇਹ ਟੈਕਨੋਲੋਜੀ ਸ ਵੱਡੀ ਟੈਕਨੋਲੋਜੀ ਆ ਵੈਸੇ ਇਹਦੀ ਮੋਬਾਈਲਸ ਫੋਨ ਦੀ ਪਰ ਵਧੀਆ ਵੀ ਏ, ਆਪਾਂ ਇੱਕ ਦਿਨ
ਮਤਲਬ ਕਿ ਕਾਫੀ ਹੱਦ ਤੱਕ ਠੀਕ ਹੈਗਾ ਫੋਨ, ਪਰ ਵੈਸੇ ਬੱਚਿਆਂ ਨੂੰ ਬੱਚਿਆਂ ਨੂੰ ਦੇਣਾ ਤੇ ਐ, ਇਹ ਤੇ ਫਿਰ ਫਾਦਰ
ਹਾਂ ਵਿਚ ਜਿਹਨਾਂ ਨੂੰ, ਜਿਹਨਾਂ ਨੂੰ ਨੌਲੇਜ ਨਹੀਂ ਹੈਗੀ ਫੋਨ ਚਲਾਣ ਦੀ ਜਿਹਨਾਂ ਨੂੰ ਨਹੀਂ ਪਤਾ ਤਾਂ ਕਿ ਫੋਨ ਤੋਂ ਆਪਾਂ ਕੀ- ਕੀ ਬੈਨੀਫਿਟਸ ਹੋ ਸਕਦੇ ਨੇ ਸਾਨੂੰ ਆਪਾਂ ਕਿੱਦਾਂ ਫੋਨ ਯੂਜ ਕਰਨਾ ਉਹਨਾਂ ਵਾਸਤੇ ਤੇ ਹਾਰਮ ਈ ਏ ਉਹਨਾਂ ਵਾਸਤੇ ਤੇ ਫਿਰ ਇੱਕ ਜਿੱਦਾਂ ਕੋਈ ਖਿਡੌਣਾ ਏ ਉਹਨਾਂ ਵਾਸਤੇ ਖਿਡੌਣੇ ਕਨੀ ਏ ਫੋਨ
ਉਹੀ ਅਤੇ ਹੁਣ ਬਹੁਤ ਮਤਲਬ ਬੈਨੀਫਿਟਸ ਵੀ ਹੈਗੇ ਨੇ ਇਹਦੇ ਐਡਵਾਂਟੇਜ ਵੀ ਏ ਡਿਸਐਡਵਾਂਟੇਜ ਵੀ ਏ। ਹਾਂਜੀ, ਵਧੀਆ ਲੱਗਿਆ ਤੁਹਾਡੇ ਨਾਲ ਵੈਸੀਂ ਗੱਲ ਕਰਕੇ ਪਤਾ ਲੱਗਿਆ ਐਡਵਾਂਟੇਜ ਔਰ ਡਿਸਐਡਵਾਂਟੇਜ ਦਾ।
ਹਾਂਜੀ।